ਹੈਲੋ,
ਹੈਲੋ
ਹਾਂਜੀ, ਸਸ਼੍ਰੀ ਅਕਾਲ, ਮੈਮ
ਸਸ਼੍ਰੀ ਅਕਾਲ ਮੈਮ ਹੋਰ ਕਿਵੇਂ ਓ?
ਵਧੀਆ ਵਧੀਆ ਤੁਸੀਂ ਦੱਸੋ
ਹਾਂਜੀ, ਹਾਂ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ?
ਕੁਛ ਨੀ ਬਸ ਫ੍ਰਰੀ ਬੈਠੀ ਹੋਈ ਸੀਗੀ ਤੇ ਤਿਆਰੀ ਕਰਾਂਗੇ ਹੁਣ ਸ਼ਾਮ ਦੀ
ਅੱਛਾ-ਅੱਛਾ ਚਲੋ ਵਧੀਆ ਗੱਲ ਐ ਹੈਂਜੀ
ਸਬਜ਼ੀ ਵਗੈਰਾ ਕੱਟਾਂਗੇ ਤੇ ਬਣਾਵਾਂਗੇ ਹੁਣ ਤਾਂ ਸ਼ਾਮ ਉਈ ਮੁਕੀ ਐ ਨਾ
ਹਾਂਜੀ ਹਾਂ ਐ ਤਾਂ ਗੱਲ ਹੈ ਹੁਣ ਬਸ ਸ਼ਾਮ ਦੀ ਤਿਆਰੀ ਕਰਲੋ। ਹੂੰ-ਹੂੰ ਅਸੀਂ ਵੀ ਬਸ ਚਾ ਮਤਲਬ ਬੈਠੇ ਸੀਗੇ ਹੁਣ ਮਤਲਬ ਸੋਚ ਰੇ ਆ ਵੀ ਕੀ ਬਣਾਈਏ? ਹਾਂਜੀ ਹਾਂ। ਇੱਕ ਤਾਂ ਸਬਜ਼ੀਆਂ ਬੋਤ ਕਹੋ ਨੇ ਤੁਹਾਨੂੰ ਪਤਾ ਸਰਦੀਆਂ ਦੀਆਂ।
ਸਬਜ਼ੀਆਂ ਮਾਰਕਿਟ ਚ ਵੀ ਲੈ ਕੇ ਆਨੇ ਆ ਨਾ ਤਾਂ ਸੜੀਆਂ-ਸੜੀਆਂ ਗੰਦੀਆਂ-ਗੰਦੀਆਂ ਜੀਆਂ ਮਿਲਦੀਆਂ ਪਈਆਂ ਨੇ। ਕੁਛ ਤਾਂ ਬਾਰਿਸ਼ ਕਰਕੇ ਖ਼ਰਾਬ ਹੋਗੀਆਂ ਨੇ।
ਕੀ ਖਾਵੇ ਬੰਦਾ ਕੀ ਨਈ
ਸਪਰੇਹਾਂ ਆਲੀਆਂ ਆਗੀਆਂ ਨੇ ਨਾ।
ਹਾਂਜੀ ਹਾਂ ਏ ਤਾਂ ਹੈ। ਤੇ ਕੁਛ ਐਵੇ, ਵੀ ਹੁੰਦਾ ਵੀ ਭੁੱਖ ਵੀ ਨੀ ਲੱਗਦੀ ਕਿ ਏਦਾਂ ਪਾਣੀ ਪੀ, ਜਾਂਦੇ ਆ।
ਹਾਂਜੀ, ਹਾਂ ਸਾ ਨਈ ਅੱਜ ਮੌਸਮ ਠੀਕ ਐ ਕੁਛ ਅੱਜ ਠੰਡ ਐ ਵਧੀਆ ਪੱਖੇ ਨਾਲ ਈ ਨਾ ਠੰਢ ਲੱਗਦੀ ਪਈ ਐ ਬਾਰਿਸ਼ ਹੋ ਗਈ ਸੀ ਅੱਜ। ਹਾਂਜੀ, ਹਾਂਜੀ, ਹਾਂ ਅੱਜ ਬਾਰਿਸ਼ ਹੋਈ ਐ।
ਹਾਂਜੀ, ਹਾਂ ਤੇ ਸਾਡੇ ਵੀ ਸਵੇਰੇ ਹੋਈ ਸੀਗੀ ਤੇ ਹੁਣ ਤਾਂ ਹਜੇ ਧੁੱਪ ਐ। ਮਤਲਬ, ਰਾਤ ਦੀ ਬੋਤ ਹਵਾ ਚੱਲ ਰਈ ਐ।
ਹਾਂਜੀ, ਹਾਂ ਹਵਾ ਨਈ ਹੁਣ ਤੇ ਹਵਾ ਵੀ ਬੰਦ ਹੋ ਗਈ ਐ ਤੇ ਧੁਪ ਨਿਕਲ ਆਈ ਐ ਪਰ ਦਸ ਗਿਆਰਾਂ ਵਜੇ ਤੱਕ ਐਨ ਬੱਦਲ ਛਾਇਆ ਹੋਇਆ ਸੀਗਾ। ਬਾਰਿਸ਼ ਵਗੈਰਾ ਹੈਗੀ ਸੀ।
ਹਾਂਜੀ, ਹਾਂ ਸਾਡੀ ਤਾਂ ਰਾਤ ਦਾ ਈ ਮੌਸਮ ਵਧੀਆ ਹੋਇਆ, ਹੋਇਆ ਪਹਿਲਾਂ ਤਾਂ ਲਾਈਟ ਭਜਾ ਲੀ ਸੀਗੀ। ਫ਼ੇਰ ਬਾਰ੍ਹਾਂ ਵਜੇ ਆਈ ਆ ਲਾਈਟ ਰਾਤ
ਅੱਛਾ, ਫਿਰ ਉਹ ਹਨੇਰੀ ਸੀ ਨਾ, ਤਾਂ ਕਰਕੇ ਤੁਹਾਡੇ ਲਾਈਟ ਚਲੀ ਗਈ ਸੀ।
ਹਾਂਜੀ, ਹਾਂ ਹਨੇਰੀ ਕਰਕੇ ਚਲੀ ਗਈ, ਫਿਰ, ਅਸੀਂ ਬਾਹਰ ਹੀ ਬੈਠੇ ਸੀਗੇ ਚਲੋ, ਵਧੀਆ ਗਲੀ ਚ ਬਹਿ ਗਏ ਸੀਗੇ। ਵੀ ਚਲੋ, ਵਧੀਆ, ਹਵਾ ਚਲਦੀ ਹੈ। ਹਾਂਜੀ, ਹਾਂ ਜੇ ਲਾਈਟ। ਨਾ ਆਈ ਫਿਰ, ਇਨਵੈਟਰ ਚਲੋ ਰਾਤ, ਤਾਂ ਕੱਢ ਹੀ ਦਿੰਦਾ ਆ, ਪੱਖੇ ਨਾਲ।
ਹਾਂਜੀ, ਹਾਂ
ਹਾਂ -ਹਾਂ, ਏਦਾਂ ਹੁੰਦਾ ਵੀ, ਏਸੀ ਬਗੈਰ, ਫੇਰ ਨੀਂਦ, ਨੀਂਦ ਵੀ ਨਹੀਂ ਆਉਂਦੀ।
ਹਾਂਜੀ, ਹਾਂ ਨਹੀਂ ਜੇ ਠੰਡ ਹੋਵੇ ਨਾ ਬਾਹਰ, ਮੌਸਮ ਠੰਡਾ ਹੋਵੇ, ਅੰਦਰ ਵੀ ਫਿਰ, ਠੰਡਾ ਹੀ ਹੁੰਦਾ ਹੈਗਾ। ਏਸੀ ਦੀ, ਫਿਰ ਜ਼ਰੂਰਤ ਨਹੀਂ ਪੈਂਦੀ। ਅੱਜ ਮੈਂ ਸਵੇਰ ਤੋਂ, ਏਸੀ ਨਹੀਂ ਲਗਾਇਆ, ਅੱਜ ਮੈਂ ਇੱਦਾਂ ਹੀ ਬੈਠੀ ਹੋਈ ਹਾਂ।
ਅੱਛਾ, ਅੱਛਾ ਹਾਂ ਇਹ ਤਾਂ ਹੈ। ਸਹੀ ਗੱਲ ਆਪਾਂ, ਲਾਇਆ ਨੀ, ਅਸੀਂ ਵੀ ਨੀ ਲਾਇਆ, ਅੱਜ ਵਧੀਆ ਸੀਗਾ, ਚਲੋ ਮੌਸਮ, ਅੱਜ
ਹਾਂਜੀ, ਹਾਂ, ਅੱਜ ਮੌਸਮ, ਵਧੀਆ ਸੀਗਾ, ਬਾਹਰ ਵੀ ਜਿਹੜੀ ਤੱਤੀ ਹਵਾ ਚੱਲਦੀ ਹੁੰਦੀ ਸੀ।
ਹਾਂਜੀ,
ਉਹ, ਵੀ ਹੁਣ ਹਵਾ, ਠੰਡੀ ਚੱਲਦੀ ਹੈ।
ਹਾਂਜੀ, ਹਾਂ ਏਦਾਂ ਹੀ ਚਲੋ, ਵਧੀਆ, ਮੀਂਹ ਪੈਦਾ ਰਹੇ, ਵਿੱਚ ਵਿੱਚ ਹਨਾ ਚਲੋ, ਵਧੀਆ, ਲੰਘ ਜੂਗੀ ਗਰਮੀ, ਫਿਰ ਤਾਂ ਨਹੀਂ ਤਾਂ ਜੇ ਨਾ, ਹਵਾ ਵੀ ਨਾ ਚੱਲੇ ਫਿਰ ਤੇ ਧੁੱਪ 'ਚ ਬਹੁਤ ਔਖਾ ਹੈ, ਟੈਂਪਰੇਚਰ ਬਹੁਤ ਹਾਈ ਹੈ।
ਹਾਂਜੀ, ਹਾਂ।
ਹਾਂਜੀ, ਹਾਂ।
ਧੁੱਪ, ਦੇ ਵਿੱਚ ਵੀ ਜਿਹੜੀ ਤੱ ਤੀ, ਹਵਾ ਚੱਲਦੀ ਹੈ ਨਾ, ਉਹ ਵੀ ਵਿੱਚ ਦੀ ਲੰਘਦੀ ਆ ਬੰਦੇ ਨੂੰ, ਐ ਪੂਰਾ ਹੀਟ ਹੋ ਕੇ ਮਿਲਦੀ ਹੈ।
ਹਾਂਜੀ ਹਾਂ, ਇਹ ਤਾਂ ਹੈ, ਤੇ ਸਹੀ ਗੱਲ ਹੈ। ਤੇ ਅੱਜ ਕੀ
ਹੋਇਆ -ਹੋਇਆ ਦੋ ਦਿਨ ਹੋ ਗਏ ਨੇ, ਉਹੀ ਹਵਾ ਹੁਣ ਠੰਡੀ ਚੱਲਦੀ ਪਈ ਏ।
ਹਾਂਜੀ, ਹਾਂ ਇਹ ਤਾਂ ਹੈ।
ਵੈਸੇ, ਅੱਜ ਦਾ ਤੇ ਪੂਰੇ ਦਿਨ ਦਾ ਦਿਖਾ ਰਿਹਾ ਸੀਗਾ ਵੈਦਰ
ਅੱਛਾ। ਠੀਕ ਹੈ, ਹਾਂਜੀ, ਹਾਂ, ਪਰ ਸਵੇਰੇ ਹੀ ਹਟ ਗਿਆ ਸੀ। ਸਾਡੇ ਵੀ ਇੱਧਰ ਗਿਆਰਾਂ ਕੁ ਵਜੇ।
ਹਾਂ ਬਸ, ਹਾਂਜੀ, ਹਾਂ ਇੱਥੇ ਵੀ ਬਸ ਦਸ, ਗਿਆਰਾਂ ਵਜੇ, ਹਟ ਗਿਆ ਸੀਗਾ।
ਹਮ -ਹਮ, ਇਹ ਤਾਂ ਹੈ, ਕੀ ਬਨਾਣਾ ਅੱਜ, ਫਿਰ ਤੁਸੀਂ? ਹਾਂਜੀ, ਹਾਂ ਇਹ ਤਾਂ ਹੈ। ਉਹ ਤਾਂ ਮਤਲਬ ਏਦਾਂ ਹੀ ਲਾ ਦਿੰਦੇ ਨੇ, ਕਈ ਵਾਰ। ਠੀਕ, ਸੱਚ ਵੀ ਨਹੀਂ ਹੁੰਦਾ ਹੈਗਾ, ਵੈਦਰ ਵਾਲੇ ਦਾ।
ਹਾਂ, ਉਹ ਚ ਕਈ ਵਾਰ ਧੁੱਪ ਨਿਕਲੀ ਹੁੰਦੀ ਹੈ। ਅਤੇ ਮੇਰੇ ਫੋਨ, ਵੈਦਰ ਦੇਖੋ ਤੇ, ਦਿਖਾ ਰਿਹਾ ਹੁੰਦਾ। ਕਿ, ਬਾਰਿਸ਼ ਪੈ ਰਹੀ ਹੈ
ਹਾਂਜੀ, ਹਾਂ ਸਹੀ ਗੱਲ ਹੈ ਕਈ ਵਾਰ, ਲੱਗੇ ਰਹਿੰਦੇ ਬਾਰਿਸ਼, ਬਸ ਬਦਲੀ ਜਾਂਦਾ, ਉਹ ਤਾਂ, ਰੱਬ ਦੇ ਹੱਥ ਹੈ, ਹਜੇ ਵੀ ਜਦੋਂ, ਉਹਨਾਂ, ਨੇ ਪਾਉਣਾ‌। ਹਮ-ਹਮ, ਅੱਜ ਕੀ ਬਣਾਉਣਾ ਫਿਰ, ਤੁਸੀਂ?
ਅੱਜ, ਅਸੀਂ, ਕੱਦੂ ਬਣਾਵਾਂਗੇ।
ਅੱਛਾ-ਅੱਛਾ, ਚਲੋ ਵਧੀਆ, ਫਿਰ ਤੁਸੀਂ ਕੱਦੂ ਹਾਂਜੀ ਹਾਂ ਖਾ ਲੈਂਦੇ ਹਾਂ, ਵਧੀਆ ਲੱਗਦਾ ਆ, ਮਲਾਈ ਪਾ ਕੇ ਬਹੁਤ ਟੇਸਟੀ ਲੱਗਦਾ।
ਹਾਂਜੀ, ਹਾਂ।
ਹਾਂ- ਹਾਂ ਇਹ ਤਾਂ ਹੈ, ਘਰ ਦਾ ਜ਼ਿਆਦਾ ਸਵਾਦ ਲੱਗਦਾ, ਜੇ ਘਰ ਦਾ ਹੋਵੇ, ਜੇ ਆਪਾਂ ਮੁੱਲ ਦਾ ਲਿਆਈਏ, ਉਹ ਨੀ ਇੰਨਾ ਟੇਸਟੀ ਲੱਗਦਾ।
ਨਹੀਂ- ਨਹੀਂ, ਮਤਲਬ ਕਿ ਸਬਜ਼ੀ ਘਰ ਹੀ ਲੱਗਦੀ ਆ ਇੱਕ ਕੱਦੂ, ਚੌਲੇਫਲੀਆਂ ਇਹ ਦੋ ਚੀਜ਼ਾਂ, ਘਰ ਹੀ ਲੱਗਦੀਆਂ ਨੇ, ਇਕ ਤੋਰੀਆਂ
ਠੀਕ ਹੈ, ਅੱਛਾ ਹਾਂਜੀ ਹਾਂ, ਫੇਰ ਤਾਂ, ਉਹ ਬਹੁਤ ਵਧੀਆ ਬਣਦਾ ਹੈ।
ਹਾਂਜੀ ਹਾਂ, ਇਹ ਤਿੰਨੇ ਚੀਜ਼ਾਂ ਮਤਲਬ, ਘਰ ਲਾਈਆਂ ਹੋਈਆਂ ਨੇਗੀਆਂ।
ਠੀਕ -ਠੀਕ ਹੈ, ਠੀਕ ਹੈ।
ਜਿਵੇਂ, ਕਰੇਲਾ ਹੋ ਗਿਆ, ਭਿੰਡੀ ਹੋ ਗਈ ਸ਼ਿਮਲਾ ਮਿਰਚ ਹੋ ਗਈ, ਇਹ ਚੀਜ਼ਾਂ ਨਹੀਂ ਹੈਗੀਆਂ।
ਠੀਕ ਐ, ਹਾਂਜੀ ਹਾਂ ਵੈਸੇ ਤਾਂ ਭਿੰਦੀਆਂ ਵੀ ਲਾ ਲੈਂਦੇ ਨੇ ਦੋ ਤਿੰਨ ਬੂਟੇ ਤੇ ਵਧੀਆ ਉਦੇ ਚੋਂ ਨਿਕਲੀ ਜਾਂਦੀਆਂ ਨੇ
ਹਾਂ ਨਿਕਲੀ ਤਾਂ ਜਾਂਦੀਆਂ ਨੇ ਫਿਰ ਹੁਣ ਗਰਮੀ ਜ਼ਿਆਦਾ ਸੀ ਗਰਮੀ ਕਰਕੇ ਤਲੀਆਂ ਹੋਈਆਂ ਨਾਲ ਫਿਰ ਪੇਟ ਖਰਾਬ ਹੋ ਜਾਂਦਾ।
ਹਾਂਜੀ ਹਾਂ ਏ ਤਾਂ ਹੈ।
ਚਲੋ ਹੁਣ ਜਿਵੇਂ ਹੁਣ ਅ ਜ ਮੌਸਮ ਸੀਗਾ ਜਿਵੇਂ ਅੱਜ ਵਧੀਆ ਸੋਹਣਾ ਮੌਸਮ ਸੀ ਠੰਡਾ ਤੇ ਅੱਜ ਕਰੇਲੇ ਬਣਾ ਸਕਦੇ ਸੀ ਆਪਾਂ
ਹਾਂ, ਹਾਂ ਕਰੇਲਿਆਂ ਨੂੰ ਟਾਈਮ ਲੱਗਦਾ ਐ ਫਿਰ ਜਿੱਦਾਂ ਪਹਿਲਾਂ ਉਹ ਆਪਾਂ ਨੂੰ ਉਹ ਕਰਨੇ ਪੈਂਦੇ ਆ ਨਾ। ਫਿਰ ਮਸਾਲਾ ਬਣਾਣਾ ਪੈਂਦਾ ਆ ਹਾਂ, ਹਾਂ ਕੱਟਣ ਤੇ ਵੀ ਮੇਨ ਤ ਲੱਗਦੀ ਐ।
ਮਤਲਬ ਕਿ ਜੇ ਆਪਾਂ ਸਭ ਤੇਲਾਂ ਦੀ ਸਬਜ਼ੀ ਬਣਾਣ ਲੱਗ ਜਾਂਨੇ ਅ ਨਾ। ਚਾਹੇ ਸੱਤ ਅੱਠ ਕਰੇਲੇ ਈ ਹੋਣ ਪੂਰੇ ਆਪਾਂ ਨੂੰ ਚਾਰ ਘੰਟੇ ਲੱਗ ਜਾਂਦੇ ਨੇ ਕਿਉਂਕਿ ਪੈਲਾਂ ਆਪਾ ਪਿਆਜ਼ ਚੀਰਦੇ ਆ ਫਿਰ ਤੜਕਾ ਬਣਾਨੇ ਆ ਤੜਕਾ ਲਾਨੇ ਆ। ਕਰੇਲਿਆਂ ਚੋ ਵੀ ਮਸਾਂ ਨਿਕਲਦੇ ਨੇਗੇ ਜਿਦੇ ਬੀ ਹੁੰਦੇ ਨੇ ਵਿ
ਜੀ ਹਾਂ, ਫੇਰ ਉਹ ਫਰਾਈ ਕਰਨੇ ਪੈਂਦੇ ਨੇ ਕਰੇਲੇ ਜੇ ਭਰਮੇ ਬਣਾਣੇ ਹੋਣ। ਸਾਰੇ ਈ ਹਾਂ, ਹਾਂ, ਹਾਂ, ਹਾਂ। ਅ ਨਈ ਤਾਂਗੇ ਤਾਂ ਪਹਿਲਾਂ ਲਵੇਟਦੇ ਸੀਗੇ ਮਤਲਬ ਜਦੋਂ ਅਸੀਂ ਛੋਟੇ। ਛੋਟੇ ਹੁੰਦੇ ਸੀਗੇ।
ਠੀਕ ਐ।
ਹਾਂਜੀ ਹਾਂ, ਹੁਣ ਤਾਂ ਨੀ ਗੇ ਵੈਸੇ ਲਵੇਟਦੇ।
ਕਹਿੰ ਨਈ ਅਸੀਂ ਹੁਣ ਵੀ ਮਤਲਬ ਕਿ ਪੈਲਾਂ ਮਸਾਲਾ ਤਿਆਰ ਕਰਕੇ ਕਰੇਲਿਆਂ 'ਚ ਪਾ ਕੇ ਫਿਰ ਈ ਫਰਾਈ ਕਰਦੇ ਆ ਅਸੀਂ। ਓਤੇ ਧਾਗਾ ਲਵੇਟ ਕੇ। ਤੇ ਜਦੋਂ ਫਰਾਈ ਕਰਕੇ ਬਾਰ ਕੱਢ ਦਿੰਨੇ ਆ ਜਦੋਂ ਠੰਡੇ ਹੋ ਜਾਂਦੇ ਨੇ ਫਿਰ ਸਾਰਿਆਂ ਤੋ ਉਤਾਰ ਦਿੰਨੇ ਆ।
ਹਾਂ-ਹਾਂ ਸਈ ਗੱਲ ਐ। ਐਦੇ ਨਾਲ ਵਧੀਆ ਨਿਕਲਦੇ ਨੀ ਪਹਿਲਾਂ ਅਹ੍ਹ। ਹਾਂਜੀ ਹਾਂ। ਪੈਲਾਂ ਅਸੀਂ ਵੀ ਜਦੋਂ ਮਤਲਬ ਛੋਟੇ ਛੋਟੇ ਹੁੰਦੇ ਸੀਗੇ ਫਿਰ ਮਮ ਉਦੋਂ ਮੰਮਾ ਰੀਲ ਲਪੇਟਦੇ ਹੁੰਦੇ ਸੀਗੇ। ਪਰ ਹੁਣ ਤਾਂ ਨੀ ਵੈਸੇ ਕਦੇ ਓਨਾਂ ਨੇ ਏਦਾਂ ਕੀਤਾ ਹੁਣ ਤਾਂ ਏਦਾਂ ਈ ਬਣਾ ਲੈਂਦੇ ਨੇ
ਅੱਛਾ ਫੇਰ ਤੁਸੀਂ ਮਤਲਬ ਕਿ ਕੱਲੇ ਫਰਾਈ ਕਰਦੇ ਹੋਵਗੇ ਕਰੇਲੇ ਹਨਾ
ਹਾਂਜੀ।
ਫਰਾਈ ਕਰਦੇ ਓ ਕਰੇਲਿਆ ਨੂੰ
ਹਾਂਜੀ ਹਾਂ ਮਤਲਵ ਪਹਿਲਾਂ ਤਾਂ ਕੱਲੇ ਫਰਾਈ ਕਰ ਲੈਂਨੇ ਆ। ਜਿੱਦਾਂ ਉਹ ਹੋ ਚਲੋ ਹੋ ਜਾਨ ਪੱਕ ਜਾਂਦੇ ਆ ਫੇਰ ਓਦ ਚ ਭਰ ਕੇ ਫੇਰ ਜੇੜੇ ਮਾੜੇ, ਮਾੜੇ ਜੇ ਰੈ ਜਾਂਦੇ ਨੇ ਗੋਲਡਨ ਬਰਾਉਨ ਮਤਲਬ ਕਰ ਲੈਂਦੇ ਨੇ ਪੈਲਾਂ ਫੇਰ ਓਦੇ ਚ ਭਰ ਕੇ ਦੁਬਾਰਾ ਫੇ ਉਹ ਮਸਾਲਾ ਉਹ ਤੋਂ ਬਾਅਦ ਫਿਰ, ਫਿਰ ਇਹਨੂੰ ਉਨਾਂ ਨੂੰ ਫਰਾਈ ਕਰ ਲੈਂਦੇ ਨੇ ਹਾਂਜੀ।
ਡਬਲ ਵਾਰੀ ਕਰਦੇ ਓ।
ਹਾਂਜੀ ਹਾਂ, ਫਿਰ ਮੰਮੀ ਡਬਲ ਵਾਰੀ ਕਰਦੇ ਨੇ।
ਫਿਰ ਮਸਾਲਾ ਬਾਰ ਨੀ ਨਿਕਲਦਾ ਤਾਡਾ ਜਿੱ ਮਸਾਲਾ ਤੁਸੀਂ ਵਿੱਚ ਭਰ ਦਿੰਦੇ ਓ।
ਅ ਥੁਆਡੀ ਵਾਜ਼ ਘੱਟ ਆਉਂਦੀ ਐ ਦੂਰ ਚੱਲੇ ਗਏ ਤੁਸੀਂ।
ਨਈ-ਨਈ।
ਹਾਂਜੀ ਹਾਂ ਹਾਂ ਮੈਂ ਕਿਆ ਕੀ ਕੈ ਰੇ ਮੈਂ ਕਿਆ ਤੁਸੀਂ ਕਿੱਦਾਂ ਬਣਾਨੇ ਓ।
ਅਸੀਂ 'ਤਾਂ ਇੱਦਾਂ ਈ ਮਸ ਮਸਾਲਾ ਤਿਆਰ ਕਰਕੇ ਮਸਾਲੇ ਨੂੰ ਤੜਕਾ ਲਗਾ ਕੇ।
ਹਾਂ ਜੀ, ਹਾਂ।
ਤੇ ਮਤਲਬ ਕਿ ਅ, ਕਰੇਲਿਆਂ ਦੇ ਵਿੱਚ ਪਾ ਦਿੰਨੇ ਆ ਮਸਾਲਾ।
ਠੀਕ ਐ ਜੀ।
ਕੱਚਿਆਂ ਦੇ ਵਿੱਚ ਫਿਰ ਰੀਲ ਉੱਤੋਂ ਧਾਗਾ ਲਗਾ ਦੀਨੇ ਆ ਰੀਲ ਦਾ। ਤੇ ਫੇਰ ਫ੍ਰਾਈ ਕਰਦੇਆਂ ਆਂ, ਹਾ
ਹਾਂਜੀ, ਹਾਂ ਏ
ਫੇਰ ਓਦੇ ਵਿੱਚ ਜੇੜਾ ਮਸਾਲਾ ਹੁੰਦਾ, ਓ ਨਿਕਲਦਾ ਨੀ।
ਹਾਂਜੀ ਹਾਂ, ਫੇਰ ਤਾਂ ਹੀ ਅ ਪੈਲਾਂ ਮੰਮਾ ਜਿਵੇਂ ਰੀ, ਰੀਲ ਨਹੀਂ ਲਪੇਟਦੇ ਵੀ ਓਦੇ ਕਾਰਕੇ, ਦੋ ਵਾਰੀ ਫ੍ਰਾਈ ਕਾਰ ਲੈਂਦੇ ਨੇ।
ਹਾਂ, ਨਈ ਫੇਰ ਵੀ ਜੇ ਆਪਾਂ ਰੀਲ ਲਵੇਟ ਕ ਕੇ ਦਵਾ ਰੀਲ, ਤੇ ਤਾਗਾ ਲਗਾ ਕੇ ਵੀ ਆਪਾਂ ਫ੍ਰਾਈ ਕਾਰਦੇ ਆ ਨਾ ਫੇਰ ਵੀ ਥੋੜਾ-ਥੋੜਾ ਨੀਕ ਨਿਕਲ ਜਾਂਦਾ ਤੁਸੀਂ ਪਤਾ ਨਈ ਕਿੱਦਾਂ ਬਨਾਂਦੇ ਓ, ਤੁਆਡਾ ਮਸਾਲਾ ਨੀ ਨਿਕਲਦਾ?
ਨਾ, ਨਈ ਨਿਕਲਦਾ ਮੰਮ ਨਈ ਜਮਾ ਵੀ ਨ ਨਿਕਲਦਾ। ਹਾਂ, ਐ ਹਸਾਬ ਹੁੰਦਾ ਯਾ ਕਈ ਵਾਰ ਭਰਨ ਦਾ ਵੀ। ਮਲਬ ਐ ਨਿਕਲਦਾ ਈ ਨੀ ਮੰਮ਼ ਪਤਾ ਨ ਕਿਵੇਂ ਭਾਰਦੇ ਨੇ। ਹਾਂਜੀ ਹਾਂ, ਕੱਟ ਮਂ ਖਾ ਲੈਂਦੇ ਓ ਕਰੇਲੇ ਤੁਸੀਂ?
ਹਾਂਜੀ ਹਾਂ, ਉਹ ਵੀ ਟੇਸਟੀ ਲੱਗਦੇ ਨੇ ਪਿਆਜ਼ ਪਾ ਕੇ।
ਹਾਂਜੀ ਹਾਂ, ਓਵੀ ਟੇਸਟੀ ਲਾਗਦੇ ਸਹੀ ਗਾਲ ਆ
ਓ ਜੇੜੇਓ ਹੁੰਦੇ ਨੇ ਨਾ ਆਪਣੇ ਛੋਟੇ-ਛੋਟੇ ਕਰੇਲੇ ਹੁੰਦੇ ਨੇ ਬਿਲਕੁਲ ਜਿੱਦਾਂ ਆਪਣੇ ਬੇਰ ਹੁੰਦੇ ਨੇ
ਅਛਾ ਜੀ।
ਓ ਕਰੇਲੇ ਜਾਦਾ ਟੇਸਟੀ ਲਾੱਗਦੇ ਨੇ, ਕਾੱਟ ਕੇ ਓ ਕਰਾਰੇ ਜੇ ਬਾਨ ਜਾਦਾ ਕ੍ਰੇਸਪੀ ਜੇ ਬਾਨਦੇ ਆ।
ਠੀਕ ਐ, ਠੀਕ ਐ ਹਾਂਜੀ ਹਾਂ ਕਰੇਲੇ ਓ ਕੱਟਵੇ ਵਦੀਆ ਲਾੱਗਦੇ ਆ ਅਸੀ ਵੀ ਬਣਾ ਕੇ ਰਾੱਖ ਲੈਂਨੇ ਆਂ ਜੇ ਕਈ ਵਾਰ ਜਿੱਦਾਂ ਸਵੇਰੇ ਜਿੱਦਾਂ ਪਰੌਠੇਆਂ ਨਾਲ਼, ਖਾਈਏ ਤਾਂ ਬੋਤ ਟੇਸਟੀ ਲਾੱਗਦੇ ਨੇ ਓਹ।
ਚਲੋ ਵਦੀਆ ਗੱਲ ਆ, ਨਈ ਅਸੀ ਕਦੀ ਪਰੌਠੇਆਂ ਨਾਲ ਤਾਂ ਨੀ ਖਾਧੇ ਹੈਗੇ
ਅ, ਅੱਛਾ-ਅੱਛਾ।
ਹਾਂਜੀ ਹਾਂ, ਖਾਂਦੇ ਤੇ ਰੋਟੀ ਨਾਲੀ ਆ
ਆਪਣਾ ਹਾਂਜੀ, ਆਪਣਾ-ਆਪਣਾ ਹੁੰਦਾ ਚਲੋ। ਕਿਸੇ ਨੂੰ ਕਿਵੇਂ ਵਦੀਆ ਲੱਗਦਾ ਕਿਸੇ ਨੂੰ ਕਿੱਦਾਂ, ਹਾਂਜੀ
ਪਰ ਮੇਨਤ ਬੋਹਤ ਲਾੱਗਦੀ ਆ ਕਰੇਲਿਆਂ ਤੇ, ਜੇੜੇ ਆਪਾਂ ਭਾਰਮੇ ਕਰੇਲੇ ਬਣਾਂਦੇ ਆ ਨਾ ਏਨਾਂ ਤੇ ਬੋਤ ਮੇਨਤ ਲਾੱੱਗਦੀ ਆ।
ਮੇਨਤ ਤਾ ਬੋਤ ਲਾੱਗਦੀ ਆ।
ਐੰਨੇ ਟਾਈਮ ਚ ਤਾ ਦੋ ਸਬਜੀਆਂ ਬਾਨ ਜਾਨ।
ਅੱਛਾ ਹਾਂਜੀ ਹਾਂ ਐ ਤਾਂ ਹੈ, ਕਿੰਨੀਆਂ ਸਬਜੀਆਂ ਬਾਣ ਜਾਣ ਰੋਟੀ ਵੀ ਪੱਕਜੇ।
ਸਈ ਗੱਲ ਐ, ਦੋ ਸਬਜੀਆਂ ਬਨਾ ਕੇ ਰੋਟੀ ਵੀ ਬਾਨ ਜੇ ਓਨੇ ਟਾਈਮ ਚ ਕੱਲੇ ਕਰੇਲੇ ਬਾਣਦੇ ਨੇ। ਫੇਰ ਆਪਾਂ ਨੂੰ ਏ ਵੀ ਲਾਲਚ ਪੈ ਜਾਂਦਾ ਵੀ ਤਿੰਨ-ਚਾਰ ਕਰੇਲੇ ਕਿੱਥੇ ਬਨਾਵਾਂਗੇ ਦੋ ਦਿਨਾਂ ਦੇ ਕੱਠੇ ਈ ਬਨਾ ਦਿੰਨੇ ਆ।
ਹਾਂਜੀ ਹਾਂ, ਐ ਤਾ ਹੈ ਸੱਤ-ਅੱਠ ਤਾਂ ਬੰਦਾ ਬਣਾ ਈ ਦਿੰਦਾ ਯਾ।
ਹਾਂ ਫਿਰ ਸੱਤ-ਅੱਠ ਤਾਂ, ਫਿਰ ਐਵੇਂ ਹੁੰਦਾ ਵੀ ਚਲੋ ਜਿਨੇ ਸ ਕਰੇਲੇ ਖਾਣੇ ਹੁੰਦੇ ਨੇ ਕਰੇਲੇ ਖਾ ਲੈਂਦਾ ਐ, ਜੇੜੀ ਤਾਜੀ ਸਬਜੀ ਜਾਂ ਦਾਲ ਬਾਨਦੀ ਆ ਨਾਲੇ਼ ਓ ਬਾਣ ਜਾਂਦੀ ਐ।
ਹ।
ਚਲੋ ਜੇੜੀ ਜਿਨੇ ਖਾਣੀ ਹੁੰਦੀ ਆ, ਓਹ ਖਾ ਲੈਂਦਾ ਐ।
ਸਵਾਦ ਲਾੱਗਦੇ ਐ ਏ ਤਾ ਹੈ, ਸਈ ਗਾੱਲ ਐ।
ਹਾਂਜੀ ਹਾਂ, ਕਰੇਲੇ ਨਾ ਕੁਛ ਨੀ ਹੋਂਦਾ।
ਹਾਂਜੀ ਹਾਂ, ਆਪਣਾ ਹੁਣ ਟਾਈਮ ਪੂਰਾ ਹੋ ਗੇਆ ਠੀਕ ਐ ਸਸ਼੍ਰੀ ਕਾਲ।
ਓਕੇ-ਓਕੇ ਮੈਮ, ਓਕੇ ਮੈਮ ਸਾਸੀ਼ ਕਾਲ।